ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਤੁਸੀ ਕਿਸ ਤਰ੍ਹਾਂ ਹੋ। ਕੀ ਹਾਲ ਚਾਲ ਹੈ ਤੁਸੀ ਆਂਦੇ ਨਹੀ
ਹਾਂਜੀ ਸੀ- ਆਸੀ-ਆਸੀ ਆਉਣਾ ਤਾਂ ਹੈ ਸਾਨੂੰ ਤੁਸੀ ਕਿਸ ਤਰ੍ਹਾਂ ਠੀਕ ਹੋ। ਹੋਰ ਰੋਟੀ ਬਣਾ ਲਈ
ਜੀ ਰੋਟੀ ਅਸਾਂ ਨੇ ਬਣਾਈ ਪਾਓ ਬਾਜੀ ਖਰਚੇ ਹੁਣ ਅਸੀਂ ਨਾ ਪਾਰਸਲ ਮੰਗਵਾਉਣਾ ਹੈ ਬਾਹਰੋਂ
ਤੁਹਾਡੀ ਮੰਮੀ ਜੀ ਚਲੀ ਗਈ ਨਹੀਂ ਅਜੇ
ਨਹੀਂ ਨਹੀਂ ਮੰਮੀ ਨੇ ਜਾਣਾ ਹੈ ਉਹਨਾਂ ਦੀ ਗੱਡੀ ਆ ਅੱਠ ਵੱਜ ਕੇ ਸੋਲਾਂ ਮਿੰਟ ਤੇ ਤਾਂ ਮੇਰੇ ਹਸਬੈਂਡ ਉਹਨਾਂ ਨੂੰ ਛੱਡ ਕੇ ਆਊਗੀ ਨਾ ਚੱਲੇ ਉਹ ਇਹ ਕੀ ਉਹਨਾਂ ਦਾ ਬੈਗ ਹੀ ਭਾਰੀ ਹਾਂਜੀ
ਅੱਛਾ- ਅੱਛਾ। ਵੈਜੀ ਪਾ ਦੇ ਹੂੰ ਹਾਂ ਹੁਣ ਨਿਕਲ ਜਾਣ ਹੁਣ ਚਲੀ ਜਾਸਣ
ਹਾਂਜੀ
ਤੁਸੀ ਮਨ ਤੁਸੀ ਕਿਥੇ ਜਾਣਾ।
ਇਥੋ ਦੀ ਇਥੋ ਦੀ ਉਹ ਜਾਣਗੇ ਅਹ ਮਾਨਮਾੜ
ਅਛਾ ਜੀ
ਮਨਮਾੜ ਤੋ ਹਾਂਜੀ--ਹਾਂਜੀ।
ਹਾਂਜੀ
ਤਿੰਨ ਸਾਢੇ ਤਿੰਨ ਵਜੇ ਹਾਂਜੀ ਰੋਟੀ ਲਪੇਟ ਦੇਣੀ ਚਾਹੀਦੀ ਹਾਂਜੀ ਸਵੇਰੇ ਫਿਰ ਰੋਈ ਉਹ ਫਿਰ ਸਟੇਸ਼ਨ ਤੇ ਰੁਕ ਜਾਣੀ ਆਂ ਮੰਮੀ ਇਕ ਤੇ ਨਾਲ ਆਂਟੀ ਆ ਦੋ
ਅੱਛਾ-ਅੱਛਾ-ਅੱਛਾ ਤੇ ਹੋਰ ਤੁਹਾਡੇ ਬੱਚੇ ਕੀ ਕਰਦੇ।
ਬੱਚੇ ਬਾਰ ਖੇਲਦੇ ਉਹਨਾਂ ਸਾਡੇ ਇੱਧਰ ਬਾਹਰ ਤੋ ਪੰਜਾਬ ਤੂੰ ਆਏ ਛੋਟੇ- ਛੋਟੇ ਬੱਚੇ
ਅੱਛਾ- ਅੱਛਾ ਉਹਨਾਂ ਨਾਲ ਖੇਡਦੇ ਪਏ।
ਨਹੀਂ ਕਰ ਸਕਤੀ ਮੈ ਕਟ ਹੈਲੋ ਹਾਂਜੀ ਅਹ
ਤੁਸੀਂ ਬੋਲੋ ਹਾਂਜੀ ਨਹੀ- ਨਹੀ।
ਮੈਂ -ਮੈਂ ਬਹੁ ਹਾਂਜੀ ਮੈਂ ਬੋਲ ਤੁਸੀਂ ਕਦੋਂ ਆਉਣਾ ਸਾਡੇ ਕੋਲ
ਮੈਂ ਨਾ ਹੁਣ ਰੱਖੜੀ ਤੇ ਦੇਖਾਂਗੇ।
ਰੱਖੜੀ ਤੇ ਆਸੋ
ਹਾਂਜੀ ਕਿਉਂਕਿ ਇਹ ਨਾ ਬੱਚਿਆਂ ਦੇ ਸਕੂਲ ਸ਼ੁਰੂ ਹੋ ਗਏ ਹੁਣ ਫਸਟ ਸਿਮਟਰ ਏ।
ਅੱਛਾ ਜੀ।
ਤਾਂ ਫਿਰ ਟਯੂਛ ਵੀ ਹੁਣੀ ਲਾਈ ਆ ਅੱਜ ਪਹਿਲਾ ਕਲ ਪਹਿਲਾ ਦਿਨ ਆਇਆ ਸੀ ਉਹਨਾਂ ਦਾ ਵੀ ਉਹ ਮੇਰੀ ਵੱਡੀ ਕੁੜੀ ਆ ਨਾ ਉਸਦਾ ਪਹਿਲਾ ਦਿਨ ਸੀ ਕੱਲ੍ਹ ਤਾਂ ਫੇਰ ਹੁਣ ਛੁੱਟੀਆਂ ਨੇ। ਛੁੱਟੀਆਂ ਫਿਰ ਉਹ ਟੀਚਰ ਗੁੱਸੁ ਗੁੱਸਾ ਕਰੂਗੀ ਨਾ ਫੇਰ ਪੜ੍ਹਾਈ ਵੀ ਥੋੜੀ ਜਿਹੀ ਹਾਰਡ ਹੈ।
ਹਾਂਜੀ ਬੱਚਿਆਂ ਦੀ ਅੱਜ ਕੱਲ ਬਹੁਤ ਪੜ੍ਹਾਈ ਅੱਜ ਕੱਲ ਬੱਚਿਆਂ ਨੂੰ ਬੜੀ ਪੜ੍ਹਾਈ ਕਿਤਾਬਾਂ ਵੀ ਬੜੀਆਂ ਦਿੰਦੇ ਨੇ ਬੁੱਕਾਂ ਵੀ ਏਡੀਆਂ- ਏਡੀਆਂ ਦਿੰਦੇ ਨੇ ਬੱਚਿਆਂ ਨੂੰ
ਆਨਾ। ਅੱਛਾ ਅੱਜਕਲ ਹਾਂ ਅਜ ਕਲ ਆਂਟੀ ਕਪੀਟੀਸ਼ਨ ਵੀ ਬਹੁਤ ਹੈ ਨਾ ਬੱਚਿਆਂ 'ਚ
ਹਾਂਜੀ ਕਪੀਟੀਸ਼ਨ ਦੇ ਕਰਕੇ ਹੀ ਬੱਚੇ ਅਜ ਕਲ ਤਾਂ ਬੱਚਿਆਂ ਨੂੰ ਮੋਬਾਈਲ ਚਾਹੀਦਾ ਗਡੀਆ ਚਾਹੀਦੀਆਂ ਨੇ ਪਹਿਲੇ ਬੱਚਿਆਂ ਨੂੰ ਨਹੀ ਲਗਦੇ। ਹੁਣ ਬਰਡੇ ਨੂੰ ਗਡੀਆਂ ਵੀ ਚਾਹੀਦੀਆਂ ਨੇ ਤੇ ਮੋਬਾਇਲ ਵੀ ਚਾਹੀਦੇ ਨੇ ਹ ਤਜ ਨਿਕੇ-ਨਿਕੇ ਜੇ ਹੁੰਦੇ ਨੇ ਤਾਂ ਉਹਨਾਂ ਨੂੰ ਮੋਬਾਈਲ ਦੋ ਹੱਥ ਚ ਮੋਬਾਈਲ ਚਾਹੀਦਾ ਨਹੀ ਉਹ ਨੂੰ ਅੱਜ ਕੱਲ੍ਹ ਜ਼ਮਾਨਾ ਬਹੁਤ ਫਾਸਟ ਹੈੋ।
ਹਾਂ ਬਟ ਨਹੀਂ ਦੇਣਾ ਫਿਰ ਉਹਨਾਂ ਨੂੰ ਟੈਕਨੋਲੋਜੀ ਵੀ ਪਤਾ ਹੋਣੀ ਚਾਹੀਦੀ ਨਾ ਕਿ ਹੁਣ ਨਹੀਂ ਦੇਵਾਂਗੇ ਤਾਂ ਫਿਰ ਟੈਕਨੋਲੋਜੀ ਕਿੱਥੋਂ ਪਤਾ ਚੱਲੂਗੀ ਉਹਨਾਂ ਨੂੰ
ਹਾਂ, ਇਹ ਵੀ ਗੱਲ ਸਹੀ ਹੈ। ਪਹਿਲੇ ਜ਼ਮਾਨੇ ਚ ਮੋਬਾਈਲ ਨਹੀਂ ਆਏ ਅਤੇ ਟੈਕਨੋਲਜੀ ਕੁਝ ਵੀ ਨਹੀਂ ਆਏ ਫੋਨ ਮੋਬਾਈਲ ਵੀ ਆ ਤੇ ਟੈਕਨੋਲੋਜੀ ਵੀ ਆ ਗਈ ਏ
ਹੁਣ ਜ਼ਮਾਨਾ ਟੈਕਨੋਲੋਜੀ ਨਾਲ ਚੱਲਦਾ।
ਉਹੀ ਤਾਂ, ਪਹਿਲੇ ਬੱਚੇ, ਮਾਂ ਪਿਓ ਕੋਲ ਡਰਦੇ ਹੋਣ ਬ ਤੇ ਮਾਂ ਪਿਓ ਕੋਲੋਂ ਡਰਦਾ ਹੀ ਨਹੀਂ ਨੇ।
ਹਾਂ, ਉਹ ਤਾਂ ਹੈ।
ਅੱਜ ਕੱਲ੍ਹ ਜ਼ਮਾਨਾ ਬਹੁਤ ਫਾਸਟ ਬਹੁ
ਸ਼ੇ ਹਾਂਜੀ, ਦੇਖੋ ਨਾ ਹੋਰ, ਨਹੀਂ, ਨਹੀਂ, ਹੁਣ ਉਹ ਮੇਰੇ ਹਸਬੈਂਡ ਗਏ ਅੱਗੇ। ਉਹ ਟਿਕ ਟਿਕਟ ਕੱਢਣੀ, ਫਿਰ ਮੈਂ ਹੁਣ ਟੂ ਵੀਲਰ ਤੇ ਉਹਨਾਂ ਨੂੰ ਲੈ ਕੇ ਬੈਗ ਟਿਫਿਨ ਵਗੈਰਾ ਹੁਣ ਸਟੇਸ਼ਨ ਤੇ ਛੱਡ ਕੇ ਆਵਾਂਗੀ, ਹਾਂਜੀ।
ਅੱਛਾ ਅੱਛਾ, ਸਾਰੇ ਜਾਂਦੇ ਪਇਓ ਤੁਸੀਂ
ਨਹੀਂ, ਨਹੀਂ, ਸਿਰਫ਼ ਮੈਂ ਤੇ ਮੰਮੀ।
ਬੱਚੇ, ਬੱਚੇ ਨਹੀਂ।
ਜੇ ਲੈ ਲਓ ਨਾ ਕੈਰੀ ਬੈਗ ਇਸਮੇ ਡਾਲੋ ਹਾਂਜੀ ਬੱਚੇ ਉਹ ਨਾ ਅ, ਸਾਡੇ ਹਾਂਜੀ, ਬਾਹਰ ਖੇਡ ਰਹੇ ਤੇ ਨਾਲ ਇਕ ਆਟੀ ਆ ਨਾ
ਹਾਂਜੀ।
ਉਹਨਾਂ ਦੇ ਘਰੇ
ਅੱਛਾ, ਆਟੀ਼ ਦੇ ਘਰ
ਹਾਂ ਉੱਧਰ ਫਿਰ ਰਹਿ ਜਾਂਦੇ ਨਾ ਉਹਨਾਂ ਦੀ ਵੀ ਛੋਟੀ ਕੁੜੀ ਆ ਫਿਰ ਉਹਨਾਂ ਦੇ ਨਾਲ ਖੇਡਦੇ ਰਹਿੰਦੇ, ਹਾਂਜੀ।
ਹੁਣ ਤੁਸੀਂ ਸਟੇਸ਼ਨ ਤੇ ਚਲਿਓ।
ਹਾਂਜੀ, ਅੱਠ ਸੋਲਾਂ ਦੀ ਗੱਡੀ ਆ, ਪੈਸੇਜਰ
ਸਵਾ ਅੱਠ ਵਜੇ ਵੀ।
ਹਾਂਜੀ, ਥੋੜਾ ਜਿਹਾ ਲੇਟ ਹੋ ਗਿਆ। ਨਹੀਂ, ਨਹੀਂ, ਨਿਕਲਣਾ ਹੈ, ਮੰਮੀ ਦੀ ਪੈਕਿੰਗ ਫਿਰ ਵੀ ਚਾਲੂ ਹੈ।
ਅੱਛਾ ਜੀ, ਅੱਛਾ ਜੀ। ਬਸ ਪੁੱਜੇ ਕਿਤਨੇ ਦਿਨਾਂ ਵਾਸਤੇ ਜਾਂਦੇ ਪਏ ਮੰਮੀ ਜੀ
ਹਾਂਜੀ।
ਮੰਮੀ ਜੀ ਕਿਤਨੇ ਦਿਨਾ ਵਾਸਤੇ ਜਾਂਦੇ ਪੇਨ?
ਮੰਮੀ ਨਾ ਇੱਕ ਚਾਰ ਦਿਨ ਲਈ।
ਚਾਰ ਦਿਨ ਲਈ।
ਹਾਂਜੀ, ਉਹ ਇੱਕ ਤਾਰੀ ਇੱਕ ਨਹੀਂ ਤਾਂ ਦੋ ਦੀ ਘ ਟਿਕਟ। ਉੱਧਰੋਂ ਕਰਾਂਗੇ ਤੇ ਮੰਮੀ ਇੱਧਰ ਤਿੰਨ ਤਾਰੀਖ ਸਵੇਰੇ ਆ ਜਾਣਗੇ। ਹਾਂਜੀ, ਹਾਂਜੀ।
ਹੋਰ, ਤੁਸੀਂ ਸੁਣਾਓ? ਹੋਰ ਕਿਸ ਤਰ੍ਹਾ
ਬਸ ਕੁਛ ਨੀ, ਇੱਕ ਮਿੰਟ ਆ
ਹਾਂ।
ਮਿਸ਼ਟੀ ਉਧਰ ਹੀ ਖੇਲ। ਮੈਂ ਆਈ, ਦੋ ਮਿਨਟ ਮੈਂ ਸਟੇਸ਼ਨ ਤੇ ਜਾਣਾ ਏ। ਹੈਲੋ। ਹਾਂਜੀ। ਹੈਲੋ। ਆਵਾਜ਼ ਆ ਰਹੀ ਆ ਮੇਰੀ? ਅਜ
ਬਰਸਾਤ ਹੈ?
ਨਹੀਂ-ਨਹੀਂ ਸਾਡੇ ਇੱਧਰ ਅੱਜ ਨਹੀਂ ਆਈ। ਨਹੀਂ ਕੱਲ ਸੀ, ਕੱਲ ਵੀ ਨੀ ਸੀ, ਪਰਸੋਂ ਸੀ। ਅਤੇ, ਦੋ ਦਿਨ ਆ
ਅੱਛਾ ਜੀ, ਤੇ ਪਾਣੀ?
ਪਾਣੀ ਤਾਂ ਇੱਕ ਦਿਨ ਆਂਦਾ, ਇੱਕ ਦਿਨ ਛੜਕੇ ਆਂਦਾ।
ਅੱਛਾ-ਅੱਛਾ। ਹੂੰ, ਮੈਂ ਸੁਣਿਆ ਨਾ ਪਾਣੀ ਘੱਟ ਮਿਲਦਾ ਹੁਣ, ਜਿੱਧਰ- ਉਧਰ ਸਾਰੇ ਪਾਸੇ ਪਾਣੀ ਘੱਟ ਆਂਦਾ ਨਾ, ਪਾਣੀ ਸਾਰੇ ਪਾਸੇ ਘੱਟ ਈ ਆਂਦਾ ਨਾ।
ਨਹੀਂ-ਨਹੀਂ ਪਾਣੀ ਆਂਦਾ ਏ, ਅੱਜ ਪਾਨੀ ਆਇਆ। ਸਵੇਰੇ ਵੀ ਆਇਆ, ਦੁਪਹਿਰੇ ਵੀ ਆਇਆ, ਹੁਣ ਵੀ ਆ ਰਿਹਾ। ਬਟ ਕੱਲ ਨਹੀਂ ਆਊਗਾ, ਕੱਲ ਪੂਰਾ ਦਿਨ ਪਾਣੀ ਨਹੀਂ ਆਊ।
ਅੱਛਾ ਜੀ, ਕੱਲ ਨੀ ਆਣਾ ਪਾਂਨੀ, ਹੂੰ
ਜੀ, ਤੇ ਤੁਹਾਡੇ ਇੱਧਰ ਪਾਨੀ ਦਾ ਪ੍ਰੋਬਲਮ ਨਹੀ ਆ, ਨਾ?
ਨਹੀਂ-ਨਹੀਂ ਪਾਣੀ ਦਾ ਪ੍ਰੋਬਲਮ ਨਹੀਂ, ਸਾਡੇ ਇੱਥੇ ਨਹੀਂ ਹੈ।
ਔਰ, ਥੋਡਾ ਬੋਰਿੰਗ ਦਾ ਪਾਣੀ ਆਂਦਾ ਏ, ਨਾ ਉਧਰ?
ਹਾਂਜੀ-ਹਾਂਜੀ ਬੋਰਿੰਗ ਦਾ ਆਦੈ, ਪੀਣੇ ਵਾਸਤੇ ਅਸੀਂਜ਼ ਜਾਰ ਲਿਆਂਦੇ ਨਾ, ਆਰ ਓ, ਹਾਂਜੀ-ਹਾਂਜੀ।
ਅਸੀਂ ਵੀ ਉਧਰੋਂ ਹੀ ਲੇਕਰ ਆਂਨੇ ਹਾਂ, ਦਸ ਰੁਪਏ ਦਸ ਰੁਪਏ ਦਾ ਆਂਦਾ ਏ, ਦਾ ਬਾਰਾ ਲੀਟਰ।
ਇਥੇ ਦਸ ਰੁਪਏ ਦਾ, ਦਸ ਰੁਪਏ ਦਾ ਦਸ। ਇੱਥੇ ਦਸ ਰੁਪਏ ਦਾ ਪੰਦਰਾਂ ਲੀਟਰ ਆਂਦੈ।
ਦਸ ਰੁਪਏ ਦਾ, ਪੰਦਰਾਂ ਲੀਟਰ? ਫਿਰ ਸਾਡੇ ਇੱਧਰ ਬਹੁਤ ਮਹਿੰਗਾ ਏ।
ਹਾਂ, ਉੱਥੇ ਮਹਿੰਗਾ ਲੱਗਦਾ ਮਨੂੰ ਤਾ।
ਹਾਂ ਨਾ ਦੱਸ ਰੁਪਏ, ਬਾਰਾਂ ਲੀਟਰ।
ਵੱਡੀ ਬੋਤਲ ਨਹੀਂ ਆਂਦੀ? ਵੱਡੀ, ਉਹ ਭਰਕੇ ਮਿਲਦੀ ਦੱਸ ਰੁਪਏ'ਚ ਸਾਡੇ।
ਅੱਛਾ, ਸਾਨੂੰ ਤਾਂ ਪੰਦਰ ਰੁਪਏ ਲੱਗਦੇ ਆ, ਪੰਦਰਾਂ ਲੀਟਰ ਲਈ। ਫੇਰ ਅਸੀਂ ਇੱਕ ਦਿਨ ਛੱਡ ਕੇ ਇੱਕ ਦਿਨ ਲੈਕੇ ਆਣਾ।
ਇੱਕ ਦਿਨ ਛੱਡ ਕੇ ਆਉਂਦਾ ਪਾਣੀ।
ਹਾਂਜੀ। ਨਹੀਂ -ਨਹੀਂ ਅਸੀਂ ਲੈ ਕੇ ਆਉਂਦੇ ਹਾਂ ਆਪਣੀ ਹਾਂ।
ਅੱਛਾ-ਅੱਛਾ, ਪੀਣੇ
ਹੁਣ ਤਾ, ਸਾਡੇ ਇੱਧਰ ਇੱਕ ਆਂਟੀ ਰਹਿੰਦੀ ਆ ਇੱਧਰ ਥੱਲੇ, ਤੇ ਨਜ਼ਦੀਕ ਹੀ ਖੁੱਲ ਗਿਆ ਆਰ ਓ। ਤਾਂ ਹੁਣ ਟੈਸ਼ਨ ਨੀ ਹੈਗਾ ਸਾਨੂੰ, ਨਜ਼ਦੀਕ ਹੋ ਗਿਆ। ਹਾਂ, ਹਾਂ, ਪਹਿਲੇ ਦੂਰ ਹਾਇਆ। ਹੁਣ ਨਜ਼ਦੀਕ ਹੋਗਿਆ, ਨੇੜੇ ਹੋਗਿਆ ਨੇੜੇ।
ਹਾਂ, ਨੇੜੇ ਹੋ ਗਇਆ ਨਾ ਹੁਣ, ਚਲੋ ਅੱਛਾ ਏ ਨਾ। ਨੇੜੇ, ਪਾਣੀ ਨੇੜੇ ਵੇ ਤੇ ਟੈਂਸ਼ਨ ਨੀ ਨਾ। ਕਿਤੇ ਫਿਰਨੇ ਜਾਣਾ ਨੀ ਅੱਜ, ਹੁਣ?
ਹੋਨ ਨੀ, ਹੋਣ ਮੰਮੀ ਨੂੰ ਛੱਡਨੇ ਜਾਣਾ ਏ, ਤੇ ਮੰਮੀ ਨੂੰ ਛੱਡਕੇ ਆਵਾਂਗੇ ਹੁਣ ਪਤਾ ਨਹੀਂ ਉੱਧਰ ਕਿੰਨਾ ਟਾਈਮ ਲੱਗੂ।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
ਟ੍ਰੇਨ ਕਿੰਨਾ ਲੇਟ ਹੈ ਉਹ ਵੀ ਨੀ ਪਤਾ। ਕਿੰਦੇ ਹੈ। ਟਾਈਮ ਹੈ। ਉਸਦਾ ਅੱਠ- ਸੋਲਾਂ ਦਾ। ਬਟ ਹੁਣ ਲੇਟ ਹੈ ਕੀ ਛੇਤੀ ਉਹ ਨਹੀਂ ਪਤਾ। ਹੁਣ ਜਾ ਕੇ ਪਤਾ ਚੱਲੇਗਾ।
ਹਾਂਜੀ -ਹਜੀ ਹੋਰ ਤੁਸੀਂ ਸੁਣਾਓ ਹੋਰ। ।
ਹੈਲੋ,
ਹਾਂ, ਹੈਲੋ, ਬੋਲੋ ਨਾ।
ਚਲੋ ਆਂਟੀ ਮੈਂ ਨਾ ਗੱਡੀ ਚਲਾ ਰਹੀ ਹਾਂ ਮੈਂ ਕਰਦੀ ਹਾਂ ਤੁਹਾਨੂੰ ਕਾੱਲ।
ਅੱਛਾ। ਗੱਡੀ ਚਲਾਉਦੇ ਪਿਓ।
ਹਾਂਜੀ।
ਗੱਡੀ ਚਲਾਂਦੇ ਪਓ।
ਹਾਂਜੀ। ਹਾਂ, ਥੋੜੀ ਦੇਰ ਬਾਅਦ ਗੱਲ ਕਰਨੀ ਆ ਤੁਹਾਡੇ ਨਾਲ। ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਠੀਕ।